ਹੈਲੋ ਗੱਲ ਜੀ।
ਹਾਂਜੀ, ਸਤ ਸ੍ਰੀ ਕਾਲ ਜੀ।
ਹਾਂ ਮੈਂ, ਤੋਡੇ ਵਧੀਆ ਜੀ, ਤੋਡੇ ਫੋਨ ਆਏ ਹੋਏ ਸੀ ਮੈਂ ਬਸ ਕਿਸੇ ਕੰਮ 'ਚ ਬਿਜ਼ੀ ਸੀ।
ਅੱਛਾ ਜੀ, ਹਾਂਜੀ ਮੈਂ ਤੁਵਾਨੂੰ ਦੋ--ਹਾਂਜੀ। ਜੀ ਮੈਂ ਤੁਵਾਨੂੰ ਦੋ-ਤਿੰਨ ਫੋਨ ਕੀਤੇ। ਫੇਰ ਮੈਂ ਕਿਆ ਸੈ਼ਦ ਔ ਬਿਜ਼ੀ ਹੋਣਗੇ। ਤਾਂ ਹੀ ਨੀ ਮਿਲੇ ਮੈਨੇ ਤਾਂ ਆਪੇ ਈ ਆ ਜੇਗਾ ਫੋਨ।
ਹਾਂ ਬਸ ਫੋਨ ਬੱਚਿਆਂ ਕੋਲ ਸੀ ਮੈਂ ਘਰ ਛੋੜ ਗਿਆ ਸੀ। ਤੇ ਮੈਂ ਆਯਾ ਹੁਣ ਤੇ ਮੈਂ ਦੇਖ ਕਿ ਹੋਯੈ?
ਅਛਾ। ਹਾਂਜੀ ਹਾਂ ਮੈਂ ਅਹ ਮੈਂ ਨਾ ਮੇਰਾ ਨਾ ਗੈਸ ਵੇਚ ਮੇਰੇ ਕੋਲ ਨਾ ਦੋ ਵਾਲਾ ਗੈਸ ਹੈਗਾ ਚੁਲਾ ਤੇ ਔ ਨਾ ਇੱਕ ਜੇੜਾ ਸਾਈਡ ਹੈਗੀ ਐ ਨਾ ਉਦੇ ਮਤਲਬ ਕਿ ਫਲੇਮ ਨੀ ਸਹੀ ਆ ਰ ਰੀ ਵੇ ਮਤਲਬ ਕਿ ਖ਼ਰਾਬ ਹੋਯਾ ਪਿਆ ਵੇ। ਕਈ ਵਾਰ ਤੇ ਵਾਜ਼ ਆਣ ਲਗ ਜਾਂਦੀ ਏ ਤਪ ਕੱਪੜ-ਤੱਪੜ ਦੀ ਪਤਾ ਨੀ ਕਿਸ ਤਰਾਂ ਵਾਜ਼ ਆਨ ਲਗ ਜਾਂਦੀ ਏ। ਓਹ ਮੈਂ ਕਿੰਨੀ ਵਾਰ ਠੀਕ ਕਰਵਾ ਬੈਠੀ ਆਂ। ਤੇ ਔ ਠੀਕ ਹੁੰਦ ਤੈ ਔ ਪਾਈ ਕਰ ਦਿੰਦੈ ਫੇਰ ਉਸੋ ਬਾਦ ਫੇਰ ਦੁਬਾਰਾ ਔਵੇ ਹੋ ਜਾਂਦੀ ਏ, ਪ੍ਰੋਬਲਮ। ਕੈਸੀ ਮੈਂ ਕਿਆ ਚਲ ਸੋਚਿਆ ਕਿ ਹੁਣ ਨਾ ਬਈ ਚਲੋ ਉਨਾਂ ਕੋਲ ਪੁੱਛਣੇ ਆਂ ਉਨਾਂ ਦਾ ਕੰਮ ਅਈਔ ਹੈਗਾ ਵੇ ਤੇ ਕੇੜਾ ਵਧੀਆ ਰਹੇਗਾ ਬਈ ਦੋ ਵਾਲਾ ਮੈਂ ਲਵਾਂ ਗੈਸ ਚੁਲਾ ਯਾ ਤੇੰਨ ਵਾਲਾ ਲਵਾਂ, ਤੁਸੀਂ ਮੈਨੂੰ ਨੂੰ ਗਾਈਡ ਕਰੋ।
ਅੱਛਾ। ਤੇ ਤੁਹਾਡਾ ਜੇੜਾ ਅ ਪੈਲਾ ਗੈਸ ਚੁਲਾ ਜੋ ਤੁਸੀਂ ਕੈ ਰੇ ਹੋ ਖ਼ਰਾਬ ਓ ਕਿੰਨਾ ਪੁਰਾਣਾ ਹੈਗਾਐ।
ਸਾਲ ਕ ਹੋ ਗਏ ਨੂ, ਗੈਸ ਚੁੱਲੇ ਨੂੰ ਤੇ ਓ ਵਾਲੇ।
ਅੱਛਾ, ਆ ਚਲੋ ਬਦਲਦੇ ਓ ਹੁਨ ਪਰਾਨਣੇ ਡਿਜੈਨ। ਹੋਨ, ਹੋਨ ਤੇ ਨਵ ਡਿਜੈਨ ਆ ਰੇਯਾ ਨ, ਤੇ ਬਾਕੀ ਤੁਆਡੀ ਫੈਮਲੀ ਚ ਕੌਨ, ਕੌਨ ਐ? ਮਤਲਬ ਕਿੰਨੇ ਮੈਂਬਰ ਹੈਗੇ ਐ?
ਹਾਂਜੀ, ਫੈਮਲੀ ਤੇ ਅਸੀਂ ਚਾਰ ਈ ਮੈਂਬਰ ਹੈਗੇ ਆਂ। ਚਾਰ, ਪੰਜ ਹੈਗੇ ਆਂ ਮੈਂਬਰ ਹਾਂਜੀ। ਤੇ ਐਦਾ ਵੀ ਕੁਛ ਹੁੰਦਾ ਹੈਗੈ ਕਿ
ਨਹੀਂ, ਮੈਂ ਓਅ ਦੇ ਮੈਂ ਓਹ ਤਾਂਨ ਦੱਸਾਂ ਕਰ ਮੈਂ ਹ ਚੈੱਕ ਮਤਲਬ ਉਸ ਤੇ ਕਿੰਨਾ ਲੋੜ ਹੈਗੈ। ਗੈਂਸ 'ਤੇ ਨਾ ਕਿੰਨਾ ਬਲਦੈ, ਤੇ ਤੁਸੀਂ ਨੋਰਮਲ ਤੋਰ ਤੇ ਜਿਸਰਾਂ ਸਵੇਰੇ ਦੁਪੈਰੇ, ਸ਼ਾਮੀ। ਸਬਜੀ ਵਗੈਰਾ ਮਤਲਬ ਏਕ, ਏਕ, ਇੱਕ ਈ ਸਬਜੀ ਬਨਦੀ ਐ? ਯਾ ਏਕ ਦੋ ਸਬਜੀਆਂ ਬਨਾਂਦੇ ਓ ਇ?
ਏ ਐ ਐ ਟਾਈਮ ਵਿੱਚ ਇੱਕੋ ਈ ਸਬਜੀ ਬਨਦੀ। ਤੇ ਹੈਗੀ ਹੈ ਤੇ ਬਈ ਐ ਹੋ ਜਾਂਦਾ, ਕਿ ਬਈ ਕ ਕਈ ਬਾਰ ਗੈਸਟ ਆ ਜਾਂਦੇ ਹੈਗੇ ਨਾ ਫੇਰ ਥੋੜਾ ਜਾ ਓ ਵੱਧ ਜਾਂਦੈ। ਤੁਆਨੂੰ ਪਤਾ ਫੇਰ ਮੈਅਮਾਨ ਨਾਲ ਵੈਸੇ ਓੰਜ ਅਸੀਂ ਇੱਕੋ ਈ ਬਨਾਦਨੇ ਆ।
ਕਈਆਂ ਦੀ ਫੈਮਲੀ ਮੰਨ ਲੋ ਵੱਡੀ ਹੈਗੀ ਐ। ਠੀਕ ਐ। ਤੇ ਹੋਨ ਫੈਮਲੀ ਮੈਂਬਰ ਵੇ, ਕਈਆਂ ਦੀ ਪਸੰਦ ਹੋਂਦੀ ਐ, ਕੇ ਨਹੀਂ ਜੀ ਅਸੀਂ ਤਾਂ ਅੱਜ ਸਬਜੀ ਖਾਨੀ ਐ, ਕੋਈ ਕੈਂਦਾ ਨਈ ਜੀ ਦਾਲ ਖਾਨੀ ਐ। ਤੇ ਕਈ ਜਗਾ ਨਾ ਫੇਰ ਦੋ ਦੋ ਕ, ਗ ਖਾਨਾ ਬਨਾ ਸਬਜੀ ਬਨਾਨ ਵਾਸਤੇ, ਦੋ ਗੈਂਸ ਬਰਨਰ ਯੂਜ਼ ਹੋਤੈ ਐਂ ਗੈਸ ਠੀਕ ਐ। ਔਰ ਏਕ ਹੋ ਗੇਆ ਰੋਟੀ ਵਾਸਤੇ ਯੂਜ਼। ਤੇ ਅਗਰ ਤਾਂ ਐਸਾਂ ਦੀ ਕੋਈ ਰਿਕੁਆਇਰਮੈਂਟ ਹੈ। ਫਿਰ ਤਾਂ ਤਿੰਨੀ ਚੁ ਚੁਲੇ ਚੁ਼ਲੇਆਂ ਵਾਲਾ, ਯਾ ਬਰਨਰ ਵਾਲਾ ਯਾ ਚਾਰ ਬਰਨਰ ਵਾਲਾ ਗੈਸ ਚੁੱਲ੍ਹਾ ਲੈਣਾ ਚਾਈਦਾ ਐ। ਅਗਰ ਇਸ ਤਰ੍ਹਾਂ ਦੀ ਕੋਈ ਰਿਕੁਆਇਰਮੈਂਟ ਹੈਗੀ ਹੈ
ਹਾਂਜੀ ਕਈ ਵਾਰ ਹੋ ਜਾਂਦਾ ਮਤਲਬ ਕਿ ਹਾਂਜੀ ਹਾਂਜੀ ਕਈ ਵਾਰੀ ਬਸ ਇਹ ਹੁੰਦਾ ਨਾ ਕਿ ਸਵੇਰ ਦੇ ਟਾਈਮ ਹੈ ਜਿਵੇਂ ਇਹਨਾਂ ਨੇ ਆਫਸ ਜਾਣਾ ਹੁੰਦਾ ਹੈਗਾ ਵੀ ਬੱਚਿਆਂ ਨੂੰ ਸਕੂਲ ਭੇਜਣਾ ਹੁੰਦਾ ਹੈਗਾ ਵੇ ਉੱਧਰੋਂ ਸਬਜ਼ੀ ਬਣਾਉਣੀ ਹੁੰਦੀ ਹੈ ਰੋਟੀ ਬਣਾਉਣੀ ਹੁੰਦੀ ਤੇ ਚਾਹ ਬਣਾਉਣੀ ਹੁੰਦੀ ਹੈਗੀ ਹੈ ਕਿਵੇੈਂ ਕਰ ਇੱਥੇ ਕੰਮ ਆ ਜਾਂਦੇ ਹੈਗੇ ਨਾ ਤੇ ਉਹ ਉਹ ਫੇਰ ਕਹਿੰਦੀ ਆ ਕਿ ਬਈ ਚਲੋ ਓਹਨਾ ਕੋਲੋ ਲਵਾਂ ਸਜੈਸ਼ਨ ਵੀ ਕਿਵੇਂ ਬਈ ਠੀਕ ਅ ਤਿੰਨ ਵਾਲਾ ਸਹੀ ਰਹੇਗਾ ਕੀ ਆ
ਹਾਂ ਨਹੀਂ ਤਿੰਨ ਵਾਲਾ ਲੈ ਲੋ ਤਿੰਨ ਵਾਲਾ ਲੈ ਲੈਲੋ ਤਿੰਨ ਵਾਲੇ ਚ ਇਹ ਹੈ ਕਿ ਮੰਨ ਲਓ ਜਿਸ ਤਰ੍ਹਾਂ ਸਬਜ਼ੀ ਇੱਕ ਤਰਫ ਸਬਜ਼ੀ ਬਣ ਰਹੀ ਹੈ ਇੱਕ ਤਰਫ ਤੁਸੀਂ ਮੰਨ ਲਓ ਕਈ ਵਾਰੀ ਚਾਵਲ ਬਣਾਉਣੇ ਆ ਉਹ ਵੀ ਬਣ ਜਾਣਗੇ ਆ ਦੋ ਸਬਜ਼ੀਆਂ ਬਣਾਉਣੀਆਂ ਦੋ ਸਬਜ਼ੀਆਂ ਬਣ ਜਾਣਗੇ ਹਨਾ ਹੋਰ ਇੱਕ ਤੇ ਆਪਣਾ ਰੋਟੀ ਰੋਟੀ ਬਣ ਜਾਏਗੀ
ਹਾਂਜੀ ਇੱਕ ਨਾ ਮੈਂ ਸਾਡੇ ਕਿਸੇ ਗੈਸਟ ਦੇ ਘਰ ਮੈਂ ਗਈ ਉਹਨਾਂ ਦੇ ਘਰ ਨਾ ਕਿਸੇ ਆਪਣੇ ਰਿਸ਼ਤੇਦਾਰ ਦੇ ਘਰ ਤੇ ਉਹਨਾਂ ਦੇ ਘਰ ਮੈਂ ਦੇਖਿਆ ਤੇ ਚੁਲਾ ਤੇ ਉਹਦੇ ਵਿੱਚ ਨਾ ਮਤਲਬ ਕਿ ਲਾਈਟ ਜਿਵੇਂ ਬਈ ਲਾਈਟਰ ਨਾ ਚੱਲ ਨਹੀਂ ਹੈਗਾ ਨਾ ਤੇ ਉਹ ਲਾਈਟਰ ਦੀ ਉਹਨਾਂ ਚ ਲੋੜ ਹੀ ਨਹੀਂ ਨਾ ਹੀ ਮਾਚਸ ਦੀ ਲੋੜ ਸੀ ਨਾ ਲਾਈਟਰ ਦੀ
ਹਾਂ ਉਹ ਪਤਾ ਕੀ ਹੈ ਉਹ ਥੋੜ੍ਹਾ ਜਿਹਾ ਮਤਲਬ ਪ੍ਰੀਮੀਅਮ ਕੈਟਾਗਰੀ ਚ ਆਉਂਦੇ ਆ ਅੱਛੀ ਕੁਆਲਟੀ ਵੀ ਕਹਿ ਲਓ ਉਹਦੇ ਚ ਫੰਕਸ਼ਨ ਹੁੰਦਾ ਹੈ ਉਹਨੂੰ ਬੋਲਦੇ ਆ ਆਟੋ ਅਗਨੀਸ਼ਿਨ ਆਟੋ ਅਗਨਿਸ਼ਿਨ ਦਾ ਮਤਲਬ ਹੈਗਾ ਲਾਈਟਰ ਅਲੱਗ ਤੋਂ ਬਾਲ ਸਪਾਰਕ ਕਰਨ ਦੀ ਜ਼ਰੂਰਤ ਨਹੀਂ ਹੈਗੀ ਜਿਵੇਂ ਤੁਸੀਂ ਬਟਨ ਗੈਸ ਵਾਲਾ ਬਟਨ ਨੂੰ ਗੋਲ ਘੁਮਾਓ ਦਬਾਓਗੇ ਨਾ ਪ੍ਰੈਸ ਕਰੋਗੇ ਉਹ ਸਪਾਰਕ ਕਰਨਾ ਸ਼ੁਰੂ ਕਰ ਦਿੰਦਾ ਹੈਗਾ ਤੇ ਜਿਸ ਤਰ੍ਹਾਂ ਹੀ ਤੁਸੀਂ ਰੋਟੇਟ ਕਰੋਗੇ ਤਾਂ ਗੈਸ ਫੁਲ ਜਾਏਗੀ ਇਹਦੇ ਨਾਲ ਉਹ ਜਲ ਜਾਂਦਾ ਹੈਗਾ ਠੀਕ ਹੈ ਜੀ ਉਹ ਉਹ ਵੀ ਦੋ ਤਰ੍ਹਾਂ ਦੇ ਹੈਗੇ ਐ ਇੱਕ ਹੁੰਦਾ ਜਿਸ ਤਰ੍ਹਾਂ ਤੁਸੀਂ ਉਹਦੇ ਚ ' ਕਈਆਂ 'ਚ ਨਾ ਉਹ ਬੈਟਰੀ ਦਾ ਓਪਸ਼ਨ ਆਉਂਦਾ ਯਾਨੀ ਕਿ ਸੈੱਲ ਮੋਟੇ ਮੋਟੇ ਸੈਲ ਪੈਂਦੇ ਐ ਤੇ ਇੱਕ ਦਿੱਤਾ ਹੁੰਦਾ ਬਟਨ ਉਹ ਬਟਨ ਦਬਾਓ ਤੇ ਇੱਧਰੋਂ ਗੈਸ ਖੋਲੋ ਤੇ ਉਹ ਜਲ ਜਾਂਦਾ ਹੈਗਾ
ਹਾਂਜੀ ਹਾਂ ਮੈਂ ਤੇ ਉਹਨਾਂ ਦੇ ਘਰ ਦੇ ਵੇਖਿਆ ਮੈਂ ਉਹਨਾਂ ਕੋਲ ਲਾਈਟਰ ਮੰਗਦੀ ਆ ਉਹਨਾਂ ਕੋਈ ਤੇ ਕਹਿੰਦੇ ਆ ਤੇ ਸਾਡਾ ਤਾਂ ਲਾਈਟਰ ਦੀ ਲੋੜ ਹੀ ਨਹੀਂ ਪੈਂਦੀ ਹੈਗੀ ਵੈਸੇ ਤੇ ਫਿਰ ਮੈਂ ਐ ਇਹ ਮਤਲਬ ਕਿ ਕਈ ਵੇਖੇ ਹੈਗੇ ਨੇ ਘੱਟ ਕੱਚੇ ਵਾਲੇ ਹੁੰਦੇ ਹੈਗੇ ਨਾ ਤੇ ਕਈ ਸਟੀਲ ਵਾਲੇ ਆਉਂਦੇ ਨਾ ਉਹਨਾਂ ਵਿੱਚੋਂ ਕਿਹੜਾ ਬੈਸਟ ਵੀ ਮੈਨੂੰ ਕਿਉਂਕਿ ਜਿਹੜਾ ਸਾਡੇ ਕੋਲ ਪਹਿਲਾ ਹੈਗਾ ਸੀ ਨਾ ਉਸ
ਹਾਂ ਸਟੀਲ ਵਾਲੇ ਤੇ ਹੁਣ ਦੇਖੋ ਪੁਰਾ ਪੁਰਾਣੇ ਡਿਜਾਇਨ ਹੋ ਗਏ ਨਾ ਜੀ ਹੁਣ ਤੇ ਉੱਪਰ ਅਪਣਾ ਕੱਚ ਲੱਗਿਆ ਹੁੰਦਾ ਹੈਗਾ ਉਹ ਕੱਚ ਟਫਐਂਡ ਗਲਾਸ ਹੁੰਦਾ ਹੈ ਯਾਨੀ ਕਿ ਕਾਫ਼ੀ ਮਜ਼ਬੂਤ ਹੁੰਦਾ ਐ ਬਸ ਇਹ ਹੈ ਕਿ ਤੁਸੀਂ ਉਸਤੇ ਕੋਈ ਠੋਕਰ ਨਾ ਮਾਰੋ ਜ਼ੋਰ ਦੀ ਕੋਈ ਬਰਤਨ ਉਤਾਰਦਿਆਂ ਕੋਰਨਰ ਟੱਚ ਕਰਦੇ ਆਂ ਮਤਲਬ ਕਿ ਐਸੀ ਗੱਲ ਨਹੀਂ ਹੈ ਚੱਲਦੇ ਆ ਲੋਕਾਂ ਦੇ ਘਰ ਵਿਕਦੇ ਆ ਕੋਈ ਦਿੱਕਤ ਨਹੀਂ ਆਉਂਦੀ ਹੁਣ ਮੰਨ ਲੋਓ ਤੁਸੀਂ ਕੋਈ ਖਾਣਾ ਬਣਾਇਆ ਤੇ ਦੇਖੋ ਜਦੋਂ ਬਰਨਰ ਗਰਮ ਹੋਏਗਾ ਖਾਣਾ ਬਣੇ ਉਹਦੀ ਹੀਟ ਨਾਲ ਕੱਚ ਵੀ ਗਰਮ ਹੋ ਜਾਂਦਾ ਐ ਹੁਣ ਤੁਸੀਂ ਫਟਾਫਟ ਠੰਡਾ ਪਾਣੀ ਪਾਤਾ ਕੱਚ ਤੇ ਤੇ ਫਿਰ ਕੱਚ ਤਾਂ ਕਰੈਕ ਹੁੰਦਾ ਏ ਜਾਂ ਕੋਈ ਠੋਕਰ ਵੱਜੀ ਤਾਂ ਕਰੈਕ
ਹਾਂ ਬ ਜੇ ਕੋਈ ਭਾਂਡਾ ਲੱਗ ਗਿਆ ਨਾਲ ਜਾਂ ਫੇਰ ਤਵਾ ਜ਼ੋਰ ਦੇ ਨਾਲ ਪਟਕਿਆ ਗਿਆ ਹੈਨਾ ਇਸ ਤਰ੍ਹਾਂ ਹੋ ਸਕਦਾ ਨਾ ਡਰ ਹੀ ਹੁੰਦਾ ਫਿਰ ਕੱਚ ਵਾਲੇ ਦਾ ਹਨਾ
ਹਾਂ ਬਾਕੀ ਉਹ ਦੇਖਣ ਨੂੰ ਤਾਂ ਉਹੀ ਅੱਛੇ ਲੱਗਦੇ ਆ ਕੱਚ ਵਾਲੇ ਸਫ਼ਾਈ ਐਨ ਚਮਕਦੇ ਹੁੰਦੇ ਆ ਉਹ ਸਟੇਟ ਵਾਲਿਆਂ ਦੀ ਆਪਣੀ ਲਾਈਫ ਉਹਦੀ ਚਮਕ ਧੀਰੇ ਧੀਰੇ ਖ਼ਤਮ ਹੁੰਦੀ ਰਹਿੰਦੀ ਹੈ ਬਾਕੀ ਹੈ ਜੋ ਤੁਸੀਂ ਕਹਿ ਰਹੇ ਹੋ ਨਾ ਆਟੋ ਅਗਨੀਸ਼ਨ ਜਿਸ ਤਰ੍ਹਾਂ ਤੇ ਲਾਈਟਰ ਦੀ ਲੋੜ ਨੀ ਪੈਂਦੀ। ਇਹ ਚੰਮਸੇ ਇਕ ਇਕ ਹੁੰਦਾ ਬੈ ਟ੍ਰੀ ਆਲਾ, ਇੱਕ ਹੁੰਦਾ ਬਿਜਲੀ ਵਾਲਾ ਬਿਜਲੀ ਦਾ ਪਲੱਗ ਲੱਗ ਜਾਂਦਾ ਤੇ, ਆਪਣਾ ਔ ਚੱਲਦਾ ਬਸ ਇਹ ਹੈ ਕਿ ਕਨੈਕਸ਼ਨ ਦਾ ਇਨਵਰਟਰ ਨਾ ਕਰਾ ਲਉ, ਤਾਂ ਕਿ ਇੱਦਾਂ ਨਾ ਹੋਵੇ ਕਿ ਲਾਈਟ ਚਲੀਏ ਫਿਰ ਤੁਸੀਂ ਗੈਸ ਚਲਾਣ ਤੋਂ
ਅੱਛਾ ਜੀ ਇਹ ਵੀ ਹਿਸਾਬ ਹੁੰਦਾ ਹੈਗਾ, ਜਿਹੜੇ ਲਾਈਟਰ ਵਾਲੇ ਚਲਦੇ ਬਿਜਲੀ ਕੰਟੈਕਟ ਹੁੰਦੇ ਹੈਗੇ ਨੇ ਲੱਗੇ ਹੁੰਦੇ ਇਹਨਾ ਦਾ ਕਨੈਕਸ਼ਨ ਜਿਹੜੀ ਤੁਸੀਂ ਮੈਨੂੰ ਹੁਣ ਗੱਲ ਦੱਸੀ ਹੈਗੀ ਹੈ ਕਿ
ਹੋ ਬਾਏ ਚਾਂਸ
ਨਹੀਂ-ਨਹੀਂ, ਮੈਂ ਅ ਮੇਰੇ ਮਨ ਚ ਥੋੜਾ ਡਾਊਟ ਹਾਂਜੀ ਮੇਰੇ ਮਨ ਚ ਥੋੜਾ ਡਾਊਟ ਹੈਗਾ ਸੀ ਜਿਵੇਂ ਤੁਸੀਂ ਕਹਿੰਦੇ ਪਏ ਔ। ਕੀ ਹੈ ਬਿਜਲੀ ਇਹਦੇ ਇਹਨਾਂ ਦਾ ਕਨੈਕਸ਼ਨ ਅੰਦਰੋਂ ਬਿਜਲੀ ਨਾਲ ਲੱਗਿਆ ਹੁੰਦਾ ਹੈਗਾ ਐ।
ਹਾਂ ਜਸ਼ ਜੋਸ਼ ਪਾਰਕ ਜੋ ਪਾਰਕ ਬਣਾਦੇ ਨਾ ਉਹਦੇ ਵਾਸਤੇ ਬਿਜਲੀ ਚੱਲਦੀ ਹੈ, ਬਾਕੀ ਗੈਸ ਤੇ ਲੱਗਣੀ ਐ ਗੈਸ ਦਾ ਕੰਮ ਅਲਗ ਪਲ ਸਪਾਰਕ ਬਣਾਣ ਵਾਸਤੇ ਬਿਜਲੀ ਚਾਹੀਦੀ ਹੁੰਦੀ ਹੈ, ਉਹ ਪਲੱਗ ਹੁੰਦਾ ਹੈ।
ਅੱਛਾ ਮੰਨ ਲਓਗੇ, ਕਿਸੇ ਦਿਨ ਲਾਈਟ ਵਗੈਰਾ ਬੰਦ ਹੋ ਜਾਏ ਤੇ ਫੇਰ ਅਗਰ ਲਾਈਟਰ ਨਾ ਚਲਾ ਪੁਣਾ ਹੋਵੇ ਤੇ ਚੱਲ ਜਾਏਗਾ, ਅੱਛਾ ਲਾਈਟਰ ਨਾਲ ਚੱਲ ਜਾਏਗਾ ਅੱਛਾ ਜੀ ਠੀਕ ਇਹ ਗੱਲ ਪੁੱਛਣੀ ਸੀ ਕਿ ਹਾਂਜੀ ਅੱਛਾ ਜੀ
ਕਹਿ ਰਹੇ ਹੋ ਕਿ ਤੁਹਾਡੇ ਕੋਲ ਦੋ ਬਰਨਰ ਵਾਲਾ ਸੀ।
ਹਾਂਜੀ ਹਾਂਜੀ ਦੋ ਬਣਨਰ ਵਾਲਾ ਹੈ।
ਹੁਣ ਤੁਸੀਂ ਅਗਰ ਮੰਨ ਲਓ। ਤੁਸੀਂ ਵੱਡਾ ਲੈਣਿਆਣਾ ਚਾਹ ਰਹੇ ਹੋ ਤੇ ਇਹਦੇ ਨਾਲ ਕੀ ਹੋਏਗਾ ਜਦੋਂ ਸਾਰੇ ਬਰਨਰ ਤੁਸੀਂ ਓਨ ਕਰ ਦਿਓਗੇ ਨਾ ਥੋੜ੍ਹੀ ਜਿਹੀ ਕਿਚਨ ਵਿੱਚ ਨਾ ਗਰਮੀ ਵੱਧ ਜਾਏਗੀ, ਕਿਉਂਕਿ ਬਰਨਰ ਪਹਿਲੇ ਘੱਟ ਚੱਲਦੇ ਸੀ ਹੁਣ ਜ਼ਿਆਦਾ ਚੱਲਣਗੇ। ਪਚਾਤਾ ਵੀ ਦੀ ਗਰਮੀ ਵ ਗੀ ਉਹਦਾ ਤਰੀਕਾ ਫੇਰ ਇਹ ਹੈਗਾ ਕਿ ਕਿਚਨ ਵਿੱਚ ਤੁਹਾਡੇ ਐਗਜਾਸਟ ਫੈਨ ਲੱਗਿਆ ਹੋਵੇ ਠੀਕ ਹੈ। ਜਦੋਂ ਵੀ ਤੁਸੀਂ ਕੋਈ ਗੈਸ ਕੰਮ ਕਰਨਾ ਐਗਜਾਸਟ ਫੈਨ ਨੂੰ ਆਪਣਾ ਔਨ ਕਰ ਦਿਓ।
ਅੱਛਾ ਜੀ,
ਹੋਰ ਅਗਰ ਤੁਸੀਂ ਦੇਖੋ ਤੁਹਾਡੇ ਕੋਲ ਬਜਟ ਹੈਗਾ ਅੱਛਾ ਤੁਸੀਂ ਸਮਝੋ ਕਿ ਕਿਚਨ ਅੱਛੇ ਵੀ ਲੱਗੇ। ਤੇ ਫਿਰ ਅਗਲਾ ਓਪਸ਼ਨ ਜੋ ਹੈ। ਚਿਮਨੀ ਦਾ ਹੈਗਾ।
ਅੱਛਾ ਅੱਛਾ ਹਾਂਜੀ ਅਗਰ ਅਸੀ ਵਧੀਆ ਤੇ ਲੈਦੇ ਆ ਕੰਪਨੀ ਦਾ ਤੇ ਮਤਲਬ ਕੀ ਜਿਵੇਂ ਆ ਅੱਛਾ ਲੱਗਿਆ ਰਸੋਈ ਚ ਮਗਰ ਹੋਏਗੇ ਨਾ ਜਿਵੇਂ ਇਹਨਾ ਵਾਸਤੇ ਫੇਰ ਰਸੋਈਆਂ ਵੀ ਵੱਡੀਆਂ ਹੋਣੀਆ ਚਾਹੀਦੀ ਆ ਨਾ ਅਸੀਂ ਮਿਡਲ ਕਲਾਸ ਲੋਕ ਫੇਰ ਉਹੀ ਹੈ ਨਾ ਪੂਰੀ ਸਾਨੂੰ ਕਰਵਾਉਣੀ ਪਏਗੀ ਰਸੋਈ ਨੂੰ ਅੱਛੇ ਤਰੀਕੇ ਨਾਲ ਬਣਵਾਉਣਾ ਪਏਗਾ ਜਿਵੇਂ ਜਿਵੇਂ ਮੈਂ ਦੇਖਿਆ ਵੀ ਉਹਨਾਂ ਦੇ ਘਰ ਪਲੇੈਟਫਾਰਮ ਜਿਹੜਾ ਹੁੰਦਾ ਹਾਂਜੀ ਨਹੀਂ ਜਿਸ ਤਰ੍ਹਾਂ ਅਸੀਂ ਹੁਣ ਲੈਣਾ ਹੈ ਨਾ ਮਤਲਬ ਕੀ ਅਸੀਂ ਤੇ ਲੈਣਾ ਵੇ ਗੈਸ ਚੁਲਾ ਲੈਣਾ ਏ ਵੀ ਤੇ ਜਿਵੇਂ ਲਾਈਟਰ ਵਗੈਰਾ ਬਾਰੇ ਕਹਿ ਰਹੇ ਹੋ ਜਿਹੜੇ ਆਟੋਮੈਟਿਕ ਚੱਲ ਜਾਂਦੇ ਹੈਗੇ ਨੇ ਇਹਨਾਂ ਵਾਸਤੇ ਤੇ ਫਿਰ ਜਿਹੜਾ ਪਲੇਟਫਾਰਮ ਹੈ ਫਿਰ ਦੁਬਾਰਾ ਤੋਂ ਸੈਟਿੰਗ ਹੋਏਗਾ ਨਾ ਬਣਾਉਣਾ
ਉਹ ਫਿਰ ਤੁਹਾਨੂੰ ਲੰਬਾ ਕੰਮ ਪੈ ਜਾਏਗਾ ਦੇਖੋ ਫਿਰ ਉਹ ਮਾਰਬਲ ਵਾਲੇ ਨੂੰ ਬੁਲਾ ਕੇ ਨਾ ਕਟਿੰਗ ਕਰਾਉਣੀ ਪਏਗੀ ਜਿੱਥੇ ਉਹਨੂੰ ਉਹਦੇ ਵਿੱਚ ਫਿੱਟ ਕਰਾਉਣਾ ਹੈ ਹਾਂ ਉਹ ਮਾਰਬਲ ਦੇ ਵਿੱਚ ਉਹਦੇ ਫਿਟਿੰਗ ਹੋਏਗੀ ਤਾਂ ਕਿ ਬਿਲਕੁਲ ਬਿਲਕੁਲ ਉਹਨੂੰ ਨਾ ਇਨਬਿਲਟ ਵੀ ਕਹਿੰਦੇ ਆ ਲੋਕ ਬਈ ਉਹ ਬਿਲਕੁਲ ਲੈਵਲ 'ਚ ਹੁੰਦਾ ਕਾਊਂਟਰ ਦੇ ਨਾ ਉਹਦੇ ਨਾਲ ਦੇਖਣ ਚ ਅੱਛਾ ਲੱਗਦਾ ਹੈਗਾ
ਹਾਂ ਫੇਰ ਉਹੀ ਚਿਮਨੀ ਉੱਤੇ ਜੇ ਲੱਗੇ ਤੇ ਤਾਂ ਹੀ ਅੱਛਾ ਲੱਗਦਾ ਹਨ ਨਾ ਫੇਰ ਉਹ ਅਗਰ ਅੱਛਾ ਅੱਛਾ ਬਾਕੀ ਮਗਰ ਅਰ ਅਸੀਂ ਤਿੰਨ ਵਾਲਾ ਲੈਣੇ ਆ ਕਿੰਨੀ ਰੇਂਜ ਤੱਕ ਜਾਂਦੇ ਹੈਗੇ ਨਾ ਫਿਰ ਏ
ਤਿੰਨ ਵਾਲੇ ਦੇਖੋ ਕੰਪਨੀਆਂ ਹਿਸਾਬ ਨਾਲ ਹੈਗੇ ਹੁਣ ਕੋਈ ਦੇਸੀ ਕੰਪਨੀ ਹੈ ਤੇ ਤਿੰਨ ਵਾਲਾ ਤੁਹਾਨੂੰ ਮਿਲ ਜਾਏਗਾ ਚਾਰ ਪੰਜ ਹਜ਼ਾਰ ਦਾ ਤੁਸੀਂ ਕੰਪਨੀ ਵਾਲਾ ਲਓਗੇ ਤੇ ਸੱਤ ਅੱਠ ਹਜ਼ਾਰ ਦਾ ਮਿਲ ਜਾਏਗਾ ਚੰਗੇ ਕੰਪਨੀਆਂ ਜਿਹੜੀਆਂ ਆਉਂਦੀਆਂ
ਅੱਛਾ ਮੈ ਜਿਵੇਂ ਪਹਿਲੇ ਸੋਲਿਡ ਆਉਂਦੇ ਸੀ ਉਹ ਉਸ ਹਿਸਾਬ ਨਾਲ ਉਹ ਉਸ ਤਰ੍ਹਾਂ ਤੇ ਨੀ ਸੋਲਿਡ ਆਉਣਗੇ ਹੁਣ ਮਤਲਬ ਕਿ ਜਿਵੇਂ ਕਿੰਨੇ ਸਾਲ ਪੁਰਾਣੇ ਪੰਦਰਾਂ ਸਾਲ ਹੋ ਗਏ
ਨਹੀਂ ਦੇਖੋ ਇਸ ਬਾਰੇ ਤੇ ਮੈਂ ਕੀ ਕਹਿ ਸਕਦਾ ਕਿ ਹੁਣ ਲੈਣ ਲੈ ਕੇ ਵਰ ਕੇ ਵਰਤ ਕੇ ਹੀ ਚੱਲੇਗਾ ਪਤਾ ਠੀਕ ਹੈ ਨਾ ਬਾਕੀ ਕਮਰੇ ਚੀਜ਼ਾਂ ਚੰਗੀਆਂ ਹੁੰਦੀਆਂ ਉਹਨਾਂ ਦੀ ਕੁਆਲਿਟੀ ਅੱਛੀ ਰੱਖੀ ਹੁੰਦੀ ਹੈ ਐਸੀ ਕੋਈ ਗੱਲ ਨਹੀਂ ਹੁੰਦੀ ਹਾਂ ਉਹ ਤੇ ਕੰਪਨੀਆਂ ਵਾਰੰਟੀ ਵੀ ਦਿੰਦੀ ਹੈਗੀਆਂ
ਅੱਛਾ ਜੀ ਹਾਂ ਫੇਰ ਉਹੀ ਕੰਪਨੀ ਦਾ ਤੁਹਾਡੀ ਗੱਲ ਠੀਕ, ਕਿਈ ਕੰਪਨੀ ਦੀ ਚੀਜ਼ ਫਿਰ ਮਹਿੰਗੀ ਆਦੀ ਹੈਗੀ ਐ। ਹਾਂਜੀ ਚਲ ਚਲੋ ਠੀਕ ਹੈ, ਠੀਕ ਹੈ ਜੀ ਠੀਕ ਹੈ ਜੀ ਬਸ ਓ